ਦੇਓ, ਪੰਜ -ਛੇ ਸਾਲ।
ਸਤਿ ਸ੍ਰੀ ਆਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਭਾਈ ਜੀ
ਵਧੀਆ ਵਧੀਆ ਭਾਜੀ ਤੁਸੀ ਦੱਸੋ ਕੀ ਹਾਲ ਚਾਲ
ਵਧੀਆ ਜੀ ਵਧੀਆ
ਹੋਰ ਰੋਟੀ ਪਾਣੀ ਖਾ ਲਈ ਭਾਅਜੀ
ਰੋਟੀ ਪਾਣੀ ਖਾ ਕੇ ਇਹ ਸੋ ਗਏ ਭਾਈ ਜੀ
ਸੋ ਗਏ ਓ
ਹਾ ਹਾ
ਅੱਛਾ ਅੱਛਾ ਹੋਰ ਭਾਜੀ ਘਰ ਪਰਿਵਾਰ ਵਧੀਆ
ਘਰ ਪਰਿਵਾਰ ਵਧੀਆ ਆਪਣੇ ਸਾਰੇ ਵਧੀਆ ਵਾ ਭਾਜੀ
ਹਾਜੀ ਹਾਜੀ ਸਭ ਵਧੀਆ ਭਾਜੀ ਹੋਰ ਮੈ ਕਿਹਾ ਅੱਜ ਮੈ ਕਿਹਾ ਬੜੇ ਜੀ ਮੈ ਕਿਹਾ ਬੜੇ ਚਿਰ ਹੋ ਗਏ ਭਾਜੀ ਨਾਲ ਗੱਲ ਨੀ ਕੀਤੀ ਹ ਮੈ ਕਿਹਾ ਗੱਲ ਕਰੀਏ ਭਾਜੀ ਨਾ
ਬਿਲਕੁਲ ਜੀ ਬਿਲਕੁਲ
ਹੋਰ ਮੈ ਕਿਹਾ ਭਾਜੀ ਕਿਸੇ ਵਿਸ਼ੇ ਬਾਰੇ ਗੱਲ ਕਰ ਲੈਦੇ ਆ ਅੱਜ ਕੱਲ੍ਹ ਫੋ ਫੋਨ ਫੋਨ ਕਿੰਨੇ ਵਾਰ ਕਿੰਨਾ ਜ਼ਰੂਰੀ ਹੋ ਗਿਆ ਹੈ ਨਾ
ਜਿੰਦਗੀ ਦਾ ਅੰਗ ਬਣ ਗਿਆ ਇਹ ਤਾ ਰੋਟੀ ਵੀ ਬੰਦਾ ਰੋਟੀ ਵਗੈਰ ਰਹਿ ਸਕਦਾ ਹੈ ਤੇ ਮੋਬਾਇਲ
ਫੋਨ ਬਗੈਰ ਨਹੀ ਰਹਿ ਸਕਦਾ ਜੀ ਕਿਉਕਿ ਅੱਜ ਕੱਲ ਸਾਰੇ ਕੰਮ ਹੀ ਮੋਬਾਈਲ ਮੋਬਾਈਲਾ ਤੇ ਹੋ ਰਹੇ ਨੇ
ਬਿਲਕੁਲ ਮੋਬਾਇਲਾ ਤੇ ਹੋ ਗਏ ਔਨਲਾਈਨ ਬੱਚਿਆ ਦੀ ਪੜ੍ਹਾਈ ਵੀ ਮੋਬਾਇਲਾ ਤੇ ਹੋ ਗਈ ਤੇ ਮੋਬਾਈਲ ਸੁੱਖ ਦਾ ਸ ਮੋਬਾਇਲ ਸੁੱਖ ਦਾ ਸਾਧਨ ਵੀ ਹੈ ਤੇ ਦੁੱਖ ਦਾ ਵੀ ਹੈ
ਤਿੰਨ ਸਹੀ ਗੱਲ ਹੈ ਭਾਜੀ ਬਿਲਕੁਲ ਸਹੀ ਗੱਲ ਕਹੀਏ ਤੁਸੀ
ਮੋਬਾਇਲ ਮੋਬ ਮੋਬਾਇਲ ਅੱਜ ਕੱਲ੍ਹ ਜਿਵੇ ਔਨਲਾਈਨ ਬੱਚਿਆ ਦੀ ਪੜ੍ਹਾਈ ਪੜ੍ਹਾਈ ਪੜ੍ਹਾਈ ਹੋ ਗਈ
ਹਾਂਜੀ -ਹਾਂਜੀ
ਬੱਚਿਆਂ ਦੀ ਜਿਵੇਂ ਛੁੱਟੀ ਓਗੀ ਤਾਂ ਔਨਲਾਈਨ -
ਅੱਜ ਕੱਲ੍ਹ ਬ ਬੱਚਿਆਂ ਦਾ ਬੱਚਿਆਂ ਦਾ ਸਾਰਾ ਕੰਮ ਹਾਂਜੀ- ਹਾਂਜੀ, ਬੱਚਿਆਂ ਤੋਂ ਸਾਰਾ ਕੰਮ ਹੀ ਆ ਅੱਜ ਕੱਲ੍ਹ ਮੋਬਾਇਲਾਂ ਤੇ ਓ ਰਿਐ। ਬੱਚੇ ਜਿਹੜੇ ਅਹ, ਬੱਚੇ ਜਿਹੜੇ ਫਾਲਤੂ ਕਲਾਸਾਂ ਦੇਖਦੇ ਨੇ ਓ ਵੀ ਸਾਰੀ ਮੋਬਾਈਲਾਂ ਤੇ ਦੇਖਰੇ ਨੇ, ਕੋਈ ਸਮਝਣ ਆਲੀ ਚੀਜ਼ ਹੁੰਦੀ ਐ ਬੱਚੇ ਦੀ ਓਵੀ ਸਾਰਾ ਮੋਬਾਇਲਾਂ ਤੇ
ਬਿਲਕੁਲ -ਬਿਲਕੁਲ- ਬਿਲਕੁਲ -ਬਿਲਕੁਲ।
ਮੋਬਾਇਲਾਂ ਤੇ ਜ਼ਰੀਏ ਆਪਾਂ ਕਿਸ ਨੂੰ ਵੀ ਛੇਤੀ ਤੋਂ ਛੇਤੀ ਅਅ, ਫ਼ੋਨ ਵੀ ਕਰ ਸਕਦੇ ਆਂ ਜੀ ਠੀਕੈ ਅਗਰ ਕਿਸੇ ਨੂੰ ਅਹ ਛੇਤੀ -ਛੇਤੀ ਪੈਸੇ ਭੁਰ ਭੇਜਣੇ ਹੋਏ ਠੀਕ ਏ ਆਪਾਂ ਉਵੀ ਕਰ ਸਕਦੇ ਆਂ। ਅਕ-ਅਅ, ਹੋਰ ਰਹੀ ਗੱਲ ਅਗਰ ਆਪਾ ਛੇਤੀ ਤੋ ਛੇਤੀ ਕਿਸੇ ਨੂੰ ਮੈਸੇਜ ਭੇਜਣੋ ਉਹ ਵੀ ਕਰ ਸਕਦੇ ਆ। ਅਅ, ਬੜੇ ਅਣਗਿਣਤ ਹੋਗੇ ਨੇ ਭਾਜੀ ਅੱਜ ਕੱਲ ਫੋਨਾਂ ਦੇ ਜ਼ਰੀਏ।
ਮ, ਫੋਨ ਏ ਫੋਨ ਜਿਵੇਂ ਆਪਾਂ ਅਣ ਕਿ ਅ ਬੋਲਦੇ ਆਂ ਨਾ ਇੱਕ ਅੰਗ ਬਣ ਗਿਐ ਮ-ਬ, ਬੰਦਾ ਮੋਬਾਇਲ ਤੋਂ ਬਗੈਰ ਨੀਂ ਰੈਅ ਸਕਦਾ ਜੇ ਬੰਦਾ ਜਿਵੇਂ ਬੰਦਾ ਜਿਵੇਂ ਸਾਂਅ ਤੋਂ ਬਗੈਰ ਨੀਂ ਰੈਅ ਸ ਸਕਦਾ ਨਾਂ।
ਸਈ ਗੱਲ ਏ- ਸਈ ਗੱਲ ਏ।
ਹਾਂਜੀ-ਹਾਂਜੀ। ਸਈ ਗੱਲ ਏ, ਕਿਉਂਕਿ ਮੋਬਾਇਲਾਂ ਦੇ ਜਰੀਏਂ ਈ ਅੱਜ-ਕਲ ਤੁਸੀਂ ਦੇਖਲੋ ਕੋਈ ਫਾਰਮ ਭਰਨੇ ਹੁੰਦੇ ਨੇ ਕੋਈ ਆਈ ਡੀ ਨੰਬਰ ਕੁਛ ਹੁੰ ਦੈ ਸਾਰੇ ਫੋਨਾਂ ਤੇ ਆਂਦੇ ਨੇ, ਅੱਜ-੍ਰਕਲ ਤੁਸੀਂ ਆਧਾਰ ਕਾਰਡ ਜਾਂ ਕੁਛ ਬਣਾਣ ਜਾਓ ਸਾਰੇ ਓ ਟੀ ਪੀ ਤੁਆਡੇ ਫੋਨਾਂ ਤੇ ਈ ਆਣਗੇ।
ਹਾਂ ਬਿਲਕੁਲ। ਓ ਟੀ ਪੀ ਬੈਂਕ ਐ ਬੈਂਕ ਖਾਤਾ ਤੇ ਤੁਆਡਾ ਬੈਂਕ ਖਾਤੇ ' ਚ ਤੁਆਡੇ ਪੈਸੇ ਪਏ ਐ, ਤੁਸੀਂ ਬੈਲੇਸ ਚੈੱਕ ਕਰਨੈ ਤਾਂ ਮੋਬਾਇਲ 'ਚ
ਜੀ, ਤੁਸੀਂ ਮੋਆਈਲਾਂ ਤੇ ਚੈੱਕ ਕਰ ਸਕਦੇ ਓ ਅਪਣਾ, ਹਾਂਜੀ ਸਈ ਗੱਲ ਐ। ਹਾਂਜੀ-ਹਾਂਜੀ। ਅੱਜ ਹਾ, ਅੱਜ-ਕਲ ਤਾ
ਵਾਜ ਕੱਟ ਕੇ ਆਰੀ ਐ।